ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਨੇ?
ਜੀ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਠੀਕ।
ਹਾਂਜੀ ਵਧੀਆ।
ਅੱਛਾ ਜੀ ਚਲੋ ਬਸ ਮੈਂ ਉਝ ਫੋਨ ਕੀਤਾ ਮੈਂ ਬੈਠੀ ਦੀ ਸੀ ਮੈਂ ਕਿਹਾ ਚਲੋ ਤੁਹਾਨੂੰ ਕੌਲ ਕਰ ਲਾ ਬੜੇ ਦਿਨ ਹੋਗੇ ਤੁਸੀਂ ਫੋਨ ਨੀ ਕੀਤਾ। ਹੂੰ ਹੂੰ। ਅੱਛਾ ਹਾਂਜੀ ਹਾਂਜੀ ਸਭ। ਸਭ ਠੀਕ ਨੇ ਔਰ ਥੋੜੇ ਬੱਚੇ ਕੀ ਕਰ ਰਹੇ ਨੇ?
ਇੱਕ ਵੱਡਾ ਵਾਲਾ ਸੋ ਗਿਆ ਛੋਟਾ ਵਾਲਾ ਸੋਣ ਦੀ ਤਿਆਰੀ ਕਰਦਾ ਪਿਆ।
ਐਂ ਵਧੀਆ, ਤੁਹਾਡਾ ਬੱਚਾ ਜਲਦੀ ਸੋ ਗਿਆ, ਮੇਰੇ ਬੱਚੇ ਨੂੰ ਤਾਂ ਜ਼ਿਆਦਾ ਪਤਾ ਹੀ ਨਹੀਂ ਹੈਗਾ।
ਨਹੀਂ ਨਹੀਂ, ਸਾਡੇ ਤੇ ਉਹਨਾਂ ਦੇ ਡੈਡੀ ਵੀ ਅੱਠ ਵਜੇ ਰੋਟੀ ਮਿਲ ਜਾਏ, ਖਾਉ, ਸੋ ਭਾਵੇਂ ਨਾ ਸੋ।
ਸਹੀ ਏ।
ਹਾਂ, ਟਾਈਮ ਨਾਲ ਉਹ ਵਕਤ ਨਾਲ ਉਹ ਸਾਡੇ ਦਾ, ਟਾਈਮ ਨਾ ਅੱਠ ਵਜੇ ਦਾ, ਉਹੀ ਹੈਬਿਟ ਪਈ ਹੋਈ ਏ।
ਅੱਛੀ ਬੇਟਾ ਬਹੁਤ ਅੱਛੀ ਆ ਬੇਟਾ, ਸਾਡੀ ਵੀ ਇਹੀ ਆ ਬੇਟਾ, ਰੋਟੀ ਰੁਟੀ ਤਾਂ ਖਾ ਲੈਂਦੇ ਨੇ ਸਾਡੇ ਬਟ ਸੌਂਦੇ ਲੇਟ ਆਪਣੇ ਬੱਚੇ ਛੁੱਟੀਆਂ ਨੇ ਨਾ
ਨਾ ਸਾਡੇ ਛੁੱਟੀਆਂ ਹੋਣੀਆਂ, ਕੁੱਝ ਵੀ ਹੋਵੇ, ਅੱਠ ਵਜੇ ਤਾਲੇ ਲਗ ਜਾਂਦੇ ਨੇ ਗੇਟ ਤੇ।
ਅੱਛਾ।
ਹਾਂ।
ਵਧੀਆ ਜੀ, ਬਹੁਤ ਵਧੀਆ ਬੇਟਾ
ਹਾਂ ਨਾ ਵੱਡਾ ਮੁੰਡਾ ਕਿਧਰੇ, ਹਾਂਜੀ ਨਾ ਮੁੰਡਾ ਬਾਹਰ ਜਾਏਗਾ ਵੱਡਾ ਵੱਡੇ ਵਾਲਾ ਨਾ ਆਪ ਜਾਣਗੇ, ਨਾ ਛੋਟਾ ਜਾਏਗਾ।
ਵਧੀਆ-ਵਧੀਆ, ਉਹ ਆਪਣੇ ਦੇਖਦੇ ਨਾ ਆਪਣੇ ਡੈਡੀ ਨੂੰ ਵੀ, ਫੇਰ ਉਵੇਂ ਬੱਚੇ ਚੱਲਦੇ ਨੇ, ਸਾਡੇ ਤਾਂ ਗਿਆਰਾਂ-ਗਿਆਰਾਂ ਸਾਢੇ ਗਿਆਰਾਂ ਵਜੇ ਘਰ ਆਦੇ ਨੇ।
ਨਾ-ਨਾ-ਨਾ-ਨਾ, ਸਾਡੇ ਅਗਰ ਪੰਜ ਮਿੰਟ ਵੀ ਲੇਟ ਹੋ ਜਾਣ ਕੋਲ ਕਰ ਕਰਕੇ, ਬੱਚੇ ਕਹਿੰਦੇ ਨੇ ਬਸ ਬਈਆ, ਪੰਜ ਉਹ ਪਹਿਲੇ ਹੀ ਸ਼ਾਮੀ ਕੰਮ ਤੋਂ ਆਦਾ ਨਾ ਵੱਡਾ ਵਾਲਾ ਮੁੰਡਾ, ਉਹ ਬਸ ਨਹਾ ਕੇ ਕਿਧਰੇ ਨੀ ਜਾਂਦਾ, ਘਰ ਹੀ ਬੈਠਾ ਰਹਿੰਦਾ ਤੇ ਡੈਡੀ ਵੀ ਨਾ ਧੋ ਕੇ ਆਪਣਾ ਸ਼ਾਮੀ ਘਰ ਹੀ ਤੇ ਛੋਟਾ ਵਾਲਾ ਉਹ ਸਕੂਲ ਜਾਂਦਾ ਏ, ਉਹ ਆਪਣਾ ਕੰਮ ਕੁਮ ਕਰਕੇ ਉਹ ਵੀ ਬੈਠਾ ਰਹਿੰਦਾ, ਫੇਰ ਤਿੰਨੋ ਜਣੇ ਵੇਖਦੇ ਰਹਿੰਦੇ ਨੇ, ਐਲ ਸੀ ਡੀ ਤੇ ਉਹ ਲਗਾ ਲੈਂਦੇ ਨੇ, ਡਬਲਊ-ਡਬਲਊ ਈ ਉਹ ਲਗਾ ਲੈਂਦੇ ਨੇ, ਮੈਂ ਰੋਟੀ ਬਣਾਦੀ ਰਹਿੰਦੀ ਆ, ਛੇ ਸੱਤ ਵਜੇ ਰੋਟੀ ਲਾ ਲਗਾ ਦਿਨੀ, ਅੱਠ ਵਜੇ ਤੱਕ ਬਣਾ ਕੇ ਇਹਨਾਂ ਨੂੰ ਖੁਆ ਪਿਆ ਕੇ ਵਿਹਲੀ, ਸਾਢੇ ਅੱਠ ਵਜੇ ਤੱਕ।
ਹੂੰ, ਵਧੀਆ-ਵਧੀਆ, ਵਧੀਆ ਸ਼ਡਿਊਲ ਐ, ਸਾਡੇ ਤਾਂ ਬੜਾ ਬੇਕਾਰ ਸ਼ਡਿਊਲ ਆ। ਪਹਿਲੇ ਤਾਂ ਸਹੁਰੇ ਸਾਬ ਪਹਿਲੇ ਤਾਂ ਆਪਣਾ ਪੀਣਗੇ, ਖਾਣਗੇ
ਵੱਡੇ ਵਾਲੇ ਮੁੰਡੇ ਨੂੰ ਕਹਿ ਦੋ, ਇਹ ਲਿਆ ਕੇ ਦੇਵੇਗਾ।
ਅੱਛਾ।
ਹਾਂ। ਬਸ ਫੇਰ ਬਾਹਰ ਨੀ ਜਾ ਸਕਦੇ, ਡੈਡੀ ਦੇ ਹੁੰਦਿਆਂ, ਬਹੁਤ ਘੱਟ ਬਾਹਰ ਜਾਂਦੇ ਨੇ।
ਰੋ ਬਹਿਣਾ ਸਾਡੇ ਤਾਂ ਕਹਿੰਦੇ ਨੇ, ਅਸੀਂ ਕੰਮ ਕਾਰ ਕਰਕੇ ਆਦੇ ਹਾਂ, ਤੇ ਹੁਣ ਅਸੀਂ ਬਹਿ ਜਾਈਏ, ਹੁਣ ਅਸੀਂ ਆਪਣਾ ਘੁੰਮਣ ਫਿਰਨ ਨਾ ਜਾਈਏ, ਸਾਡੇ ਤਾਂ ਸੁਣਦੇ ਹੀ ਨੀ।
ਐਕਚੁਲੀ ਗੱਲ ਐਵੇਂ ਨਾ ਮੇਰੇ ਬੱਚਿਆਂ ਦੇ ਦੋਸਤ ਨਹੀਂ ਐ।
ਅੱਛਾ।
ਮੈਂ ਆਪਣੇ ਬੱਚਿਆਂ ਨੂੰ ਦੋਸਤ ਬਣਾਣ ਹੀ ਨਹੀਂ ਦਿੱਤੇ।
ਹੂੰ, ਸਹੀ ਏ।
ਅਸੀਂ ਖੁਦ ਹੀ ਆਪਣੇ ਬੱਚਿਆਂ ਦੇ ਦੋਸਤ ਹੈਗੇ ਆ।
ਹਾਂ, ਜੀ ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੇ ਸੀਖ ਦਿੱਤੀ ਤੁਸੀਂ।
ਬਸ ਬੱਚੇ ਕੰਮ ਤੋਂ ਆਣਗੇ, ਘਰ ਹੀ ਰਹਿਣਗੇ। ਕੋਈ ਅੱਛੀ, ਬੁਰੀ ਆਪਸ ਚ ਲੜ ਲੈਣੇ ਆ, ਆਪਸ ਚ ਅਸੀਂ ਮਜ਼ਾਕ ਕਰ ਲੈਣੇ ਆ, ਆਪਸ ਚ ਸਭ ਕੰਮ ਕਰ ਲੈਣੇ ਆ।
ਸਹੀ ਗੱਲ ਆ।
ਹਾਂ, ਅਸੀਂ ਬੱਚੇ ਨੂੰ ਬਾਹਰ ਦੀ ਆਦਤ ਪਾਈ ਨੀ, ਹੁਣ ਬੱਚੇ ਅਗਰ ਵੇਖੋ ਪੈਰ ਖੁੱਲ ਜਾਂਦਾ, ਬੱਚਿਆਂ ਦਾ ਫਿਰ। ਅੱਠ ਤੋਂ ਨੌ ਵਜਣਗੇ ਨੌ ਤੋਂ ਦਸ ਵਜਣਗੇ ਦਸ ਤੋਂ ਗਿਆਰਾਂ ਵਜਣਗੇ।
ਨਹੀਂ ਫੇਰ ਜਿਵੇਂ ਬੱਚੇ ਦਾ ਖਾਣ ਪੀਣ ਦਾ ਮਨ ਕਰਦਾ ਹੈ ਜੰਕ ਫੂਡ ਵਗੈਰਾ ਕੁ
ਨਹੀਂ ਨਹੀਂ ਮੇਰੇ ਬੱਚੇ ਨਹੀਂ ਖਾਂਦੇ ਮੈਂ ਆਪਣੇ ਬੱਚਿਆਂ ਨੂੰ ਖਾਣ ਨਹੀਂ ਦਿੰਦੀ ਹ
ਬੜੇ ਪੱਕੇ ਹੋ ਜੀ ਬੜੀ ਅੱਛੀ ਗੱਲ ਹੈ
ਹਾਂ ਮੇਰੇ ਬੱਚੇ ਕਰ ਦੀ ਛੇ ਮਹੀਨੇ ਚ ਅਗਰ ਖਾ ਲੈਣ ਤੇ ਖਾ ਲੈਣ ਨਹੀਂ ਤੇ ਨਹੀਂ ਖਾ ਸਕਦੇ
ਅੱਛਾ ਅੱਛਾ
ਸਾਡੇ ਦਾ ਬਹੁਤ ਬੁਰਾ ਹਾਲ ਹੈ ਰੋਜ਼ ਰੋਜ਼ ਰੋਜ਼ ਮੇਰਾ ਦੇਵਰ ਹੈ ਨਾ ਡੇਲੀ ਬਾਜ਼ਾਰ ਡੇਲੀ ਡੇਲੀ ਡੇਲੀ ਚਟੋਰਾ ਹੈਗਾ ਪੂਰਾ ਡੇਲੀ ਖਾਣਾ ਉਹਨੇ ਡੇਲੀ
ਮੈਂਨ ਤਾਂ ਸ਼ਾਇਦ ਮੋਮੋਜ਼ ਜਦ ਤੋਂ ਬਣੇ ਨੇ ਸ਼ਾਇਦ ਮੈਂ ਤਿੰਨ ਯਾ ਚਾਰ ਹੀ ਖਾਏ ਹੋਣਗੇ ਮੋਮੋਜ਼
ਅੱਛਾ
ਹਾਂ ਅਗਰ ਬੱਚੇ ਕਦੀ ਲੈ ਵੀ ਆਉਂਦੇ ਨਾ ਜਿਵੇਂ ਲੈ ਆਏ ਪੰਜ ਛੇ ਮਹੀਨਿਆਂ ਚ ਇੱਕ ਵਾਰੀ ਲੈ ਆਏ ਉਹ ਵੀ ਕਹਾਂਗੀ ਫਰਾਈ ਕਰਵਾ ਕੇ ਲਈ ਤੇ ਉਹ ਵੀ ਅੱਧਾ ਲੈਦੀ ਹਾਂ ਮੈਂ ਪੂਰਾ ਮੈਂ ਮੋਮੋਸ ਨਹੀਂ ਖਾਂਦੀ
ਅੱਛਾ ਫਲੇਮ ਹੋਗੇਏ ਫੇਰ ਹੈ ਨਾ ਬਸ ਸਾਂ ਵਗੈਰਾ ਨੀ ਖਾਂਦੇ ਨਾ ਜ ਫੂਡ ਨੀ ਖਾਂਦੇ ਨਾ ਤੁਸੀਂ ਬਸ ਅਸੀਂ ਇਹੀਓ ਚੀਜ਼ਾਂ ਖਾ ਖਾ ਕੇ ਤਾਂ ਮੋਟੇ ਹੋਏ ਦੇ
ਹਾਂ ਨਹੀ ਨਹੀਂ ਚੀਜ਼ਾਂ ਨਹੀਂ ਖਾਂਦੇ ਅਸੀਂ ਇਹ ਕੁਛ ਮੈ ਥੋੜੀ ਦਿੱਕਤ ਵੀ ਹੋ ਗਈ ਸੀ ਡਾਕਟਰ ਨੇ ਵੀ ਮਨਾ ਕੀਤਾ ਸੀ ਕਿ ਮੈਂ ਤੇ ਖਾਂਦੀ ਨੀ ਸੀ ਜਿਸ ਕਰਕੇ ਮੈਨੂੰ ਕੋਈ ਜ਼ਿਆਦਾ ਦਿੱਕਤ ਹੀ ਨਹੀਂ ਹੋਈ ਛੋੜਨ ਵਿਚ
ਸਹੀ ਹੈ ਸਹੀ ਹੈ ਹਾਂਜੀ
ਹੋਰ ਸੁਣਾਓ ਕੀ ਬਣਾ ਲਿਆ
ਅਸੀਂ ਦਾਲ ਬਣਾਈ ਹੈ ਮਾਹ ਛੋਲਿਆਂ ਦੀ ਦਾਲ ਨਾਲ ਚਾਵਲ ਪਏ ਸੀ ਦੁਪਹਿਰ ਦੇ ਉਹਨੂੰ ਤੜਕਿਆ ਨਾ ਸਹੁਰੇ ਸਾਬ ਵਾਸਤੇ ਬੂੰਦੀ ਵੱਖਰੀ ਬਣਾਈ ਹੈ ਤਿੰਨ ਔਰ ਇੱਕ ਚੀਜ਼ ਹੋਰ ਬਣਾਈ ਹੈ ਮੈਂ ਕਿਨੂ ਆਉਦਾ ਹੈ ਮੈਂ ਥੋੜਾ ਅਪਣੇ ਕੜ੍ਹੀ ਚਾਵਲ ਤੇ ਦਾਲ ਦੇ ਨਾਲ ਖਾਣ ਵਾਸਤੇ ਕਿਨੂਆ ਬਣਾਇਆ ਚਾਰ ਇੱਕ ਹੋਰ ਚੀਜ਼ ਸੀ। ਆ ਲੱਗੇ ਰਹਿੰਣੇ ਆ ਬਸ।
ਸਹੀ ਹੈ ਆਪਣੇ ਬੱਚਿਆਂ 'ਚ ਲੱਗੇ ਰਹੋ, ਬਹੁਤ ਵਧੀਆ ਗੱਲ ਹੈ।
ਹਾਂਜੀ। ਬਸ ਬੱਚਾ ਗਿਆ ਦਾ ਸੀ ਸਵੀਮਿੰਗ, ਅੱਠ ਸਾਢੇ ਅੱਠ ਵਜੇ ਆਇਆ ਉਧਰੋਂ, ਅੱਠ-ਅੱਠ ਸਵਾ ਅੱਠ ਵਜੇ ਆਇਆ ਪਾਪਾ ਨਾਲ ਗਿਆ ਆਇਆ ਆਦੇ ਹੀ ਇੱਕਦਮ ਠਹਿ ਗਿਆ ਬਸ ਉਹਨੂੰ ਬਸ ਰੋਟੀ ਦੇ ਦੋ ਬਸ।
ਉਹ ਥੱਲ ਦਿੰਦੇ ਨੇ ਬੱਚੇ ਉਹਦੇ ਹੱਥ ਪੈਰ ਮਾਰ-ਮਾਰ, ਕਿਆ।
ਹਾਂਜੀ ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ।
ਦੁੱਧ ਦੇ ਦੋ ਨਾਂ ਇਹਨੂੰ ਥੋੜ੍ਹਾ ਜਿਹਾ।
ਹਾਂਜੀ ਮੈਂ ਦਿੰਨੀ ਹਾਂ। ਪੀ ਕੇ ਜਾਂਦਾ ਦੁੱਧ, ਆ ਕੇ ਬਸ ਰੋਟੀ ਦੇ ਦਿੰਣੀ ਆ ਸਿੱਧਾਂ।
ਠੀਕ ਹੈ ਠੀਕ।
ਹਾਂਜੀ ਪੁੱਛਣਾ ਨੀ ਹੁਣ ਪੀ ਕਦੋਂ ਤਦ ਦੇ ਦਿਨੀਂ ਆ।
ਐਵੇ ਥਕਾਵਟ ਹੋਗੀ। ਨਾ ਹਾਂ ਆ ਤਾਂ ਥਕਾਵਟ ਹੋ ਜਾਂਦੀ ਏ।
ਸਹੀ ਗੱਲ ਹੈ ਹੋਰ। ਤੁਸੀਂ ਦੱਸੋ? ਛੁਟੀਆਂ 'ਚ ਬੱਚੇ ਤੁਹਾਡੇ ਜਾਂਦੇ ਨੇ ਨਾਨਕੇ।
ਨਾਨਕੇ ਵਿਆਹ ਹੈਗਾ ਹਾਂਜੀ। ਬੇਟੀਆਂ ਦੀ ਸ਼ਾਦੀ ਹੋ ਗਈ ਏ। ਬੇੜ ਵੱਡਾ ਬੇਟਾ ਪਾਏਸ ਚੱਲਦਾ।
ਠੀਕ ਹੈ।
ਹਾਂ ਛੋਟਾ। ਪੰਦਰਾਂ, ਸੋਲਾਂ ਸਾਲ ਦਾ, ਹਾਂਜੀ ਦੋਨੋ ਬੇਟੀਆਂ ਦੀ ਸ਼ਾਦੀ ਹੋ ਗਈ ਹੈ।
ਅੱਛਾ-ਅੱਛਾ। ਚਲੋ ਵਧੀਆ।
ਬਸ ਹੁਣ ਅੱਧੇ ਤੇ ਫ੍ਰੀ ਹੋ ਗਏ ਆਂ। ਸੀ।
ਹਾਂ ਅੱਧੇ ਫ੍ਰੀ ਹੋਏ ਓ।
ਹਾਂ ਅਤੇ ਫ਼੍ਰੀ ਉਹ। ਹੋਇਆ ਸੀ।
ਸਹੀ ਹੈ। ਚਲੋ ਹੋਰ ਤੁਸੀਂ ਫੇਰ ਵਧੀ ਜੇ ਵਧੀਆਂ ਬਣਾ ਲੈਂਦੇ ਹੋਗੇ ਸਮਾਨ ਸਮੁਨ, ਤੁਸੀਂ ਕੀ ਬਣਾਇਆ ਅੱਜ?
ਨਹੀਂ ਸ਼ਕਲਾ ਵਾਲੀ ਨੇ
ਹਾਂ ਬੜੀ ਵਧੀਆ ਖਿਚੜੀ ਹੁੰਦੀ, ਬੜੀ ਹੈਲਦੀ ਹੁੰਦੀ, ਉਹ ਮੈਂ ਆਪ ਖਾਨੀ ਬਹੁਤ ਖੁਸ਼ ਹੋ ਕੇ ਖਾਂਦੇ ਆ, ਮੈਂ ਆਹ ਪੂਰਾ ਡੋਂਗਾ ਭਰ ਕੇ ਖਾਂਦੀ ਹਾਂ, ਤੇ ਵਿੱਚੇ ਪਾਵਾਂਗੀ ਨਿੰਬੂ ਤੇ ਦੇਸੀ ਘਿਓ ਬੜਾ ਸਾਰਾ
ਹਾਂ ਉਹੀ ਘਿਓ ਪਾ ਕੇ ਦਿੱਤੇ ਸੀ ਬੱਚਿਆਂ ਨੂੰ ਹਫ਼ਤੇ ਚ ਇੱਕ ਅੱਧੀ ਵਾਰੀ ਤੇ ਮੈਂ ਬਣਾ ਦਿੰਦੇ ਹਾਂ, ਕਿਉਂਕਿ ਇਹਦੇ ਨਾਲ ਸਹੀ ਰਹਿੰਦਾ ਹੈ, ਕਿਉਂਕਿ ਰੋਟੀ ਖਾ-ਖਾ ਕੇ ਵੀ ਨਾ ਬੱਚੇ
ਬਿਲਕੁਲ-ਬਿਲਕੁਲ-ਬਿਲਕੁਲ-ਬਿਲਕੁਲ ਸਹੀ ਗੱਲ ਕੀਤੀ ਅਸੀਂ ਸਾਡੇ ਇੱਧਰ ਨਾ ਤੁਸੀਂ ਮੰਨੋਗੇ ਹੱਸੋਗੇ ਵੀ ਸਾਡੇ ਇੱਧਰ ਇਹ ਵਾਲੀ ਖਿਚੜੀ ਖਾਂਦੇ, ਨੇ ਜਦੋਂ ਬੁਖਾਰ ਬਿਮਾਰ ਹੁੰਦੇ ਨੇ। ਤੇ ਸਾਡੇ ਘਰ ਹਾਂ ਉਹ ਸਾਡੇ ਦੂਸਰੇ ਖਿੱਚ ਜਿਹੜੀ ਬਣਦੀ ਹੈ ਛੋਲਿਆਂ ਦੇ ਦਾਲ ਦੀ ਉਹ ਅਸੀ ਹਾਂ ਉਹ ਬਣਾਦੇ ਨੇ ਹਰ ਹਫ਼ਤੇ, ਅਸੀਂ ਉਹ ਬਣਾਨੇ ਉਹ ਖੁਸ਼ ਹੋ ਕੇ ਖਾਂਦੇ, ਨੇ ਪਰ ਇਹ ਵਾਲਾ ਤਾਂ ਮਤਲਬ ਅ ਕੋਈ ਕਿਸੇ ਨੂੰ ਪੇਟ ਠੀਕ ਨਹੀਂ ਹੈ, ਕੋਈ ਬਿਮਾਰ ਹੈ
ਨਹੀਂ ਹੁਣ ਥੋੜਾ ਗਰਮੀਆਂ, ਦਾ ਮੌਸਮ ਹੈ, ਨਾ ਤੇ ਹੁਣ ਤਾਂ ਮੈਂ ਖਿਚੜੀ ਜ਼ਰੂਰ ਦਿੰਦੀ ਹਾਂ, ਬੱਚਿਆਂ ਨੂੰ ਦੋ ਚਾਰ ਦਿਨ ਦੇ ਬਾਅਦ
ਹੂੰ, ਸਹੀ ਗੱਲ ਐ ਜੀ ਸੋਡੀ, ਬਣਾਵਾਂਗੀ ਮੈਂ ਵੀ ਹੁਣ ਇੱਕ ਦੋ ਦਿਨ ਛੋਟ ਕੇ ਕੇ ਨਾ ਜਿਵੇਂ ਦੇਖਾਂਗੇ ਨਾ ਬੱਚੇ, ਵੈਸੇ ਕੁਛ ਨੀ ਹੈਗਾ ਖਿਚੜੀ ਬਣਾ ਸਕਦੇ ਆ।
ਕਿਉਂਕਿ ਇਹਦੇ ਨਾਲ ਬੱਚਿਆਂ ਦੀ ਹੈਲਥ ਥੋੜ੍ਹਾ ਸਹੀ ਰਹਿੰਦੀ, ਉਹ ਜਲਦੀ ਭੱਜ ਜਾਂਦੀ ਹੈ।
ਸਹੀ ਹੈ ਸਹੀ ਹੈ ਬਿਲਕੁਲ ਮੇਰੇ ਤਾਂ ਬੱਚੇ ਬੜੇ ਖੁਸ਼ ਹੋ ਕੇ ਖਾਂਦੇ, ਨੇ ਖਿਚੜੀ ਤੁਸੀਂ ਦਲੀਏ ਦੀ ਨੀ ਬਣਾਈ, ਦਲੀਏ ਦੇ ਵਿੱਚ ਮੂੰਗੀ ਧੋਤੀ ਦਾਲ ਪਾ ਕੇ
ਹਾਂਜੀ ਮੂੰਗੀ ਧੋਤੀ ਦਾਲ ਪਾ ਕੇ ਆਲੂ ਪਾ ਕੇ
ਹਾਂਜੀ, ਉਹ ਵੀ ਬੜੇ ਸਵਾਦ ਬਣਦੀ,
ਬਹੁਤ ਹਰੀ ਚਟਨੀ ਨਾਲ ਬੜੀ ਸਵਾਦ ਲੱਗਦੀ ਆ, ਉਹ ਮੈਂ ਬਿਮਾਰ ਹੋਈ ਸੀ ਨਾ ਤੇ ਮੇਰੀ ਕੁੜੀਆਂ ਨੇ, ਕੜੀ ਬਣਾ ਕੇ ਖਵਾਈਏ ਮੈਨੂੰ,
ਅੱਛਾ। ਕਿੰਨੇ-ਕਿੰਨੇ ਸਾਲ ਹੋ ਗਏ ਤੁਹਾਡੇ ਬੱਚਿਆਂ ਨੂੰ ਵਿਆਹ ਹੋਏ?
ਵੱਡੀ ਦੇ ਨੂੰ ਚਾਰ ਪੰਜ ਸਾਲ ਹੋ ਗਏ, ਨੇ ਛੋਟੀ ਦੇ ਨੂੰ ਤ੍ਰੈ ਸਾਲ ਹੋ ਗਏ ਨੇ।
ਅੱਛਾ-ਅੱਛਾ। ਸਹੀ।
ਹਾਂ ਜੀ,
ਸਨਗਰ
ਔਰ ਜੀ ਜ਼ਿੰਮੇਦਾਰੀਆਂ ਜਿੰਨੀ ਜਲਦੀ ਨਿਭ ਜਾਣ ਸਹੀ ਆ।
ਹਾਂਜੀ ਕਿੰਨੇ ਕਿੰਨੇ ਸਾਲ ਚ ਤੁਸੀਂ ਵਿਆਹ ਕੀਤੇ ਨੇ ਕੁੜੀਆਂ ਦੇ?
ਕੁੜੀ ਮੇਰੀ ਹੈਗੀ ਸੀ ਵੱਡੀ ਅਹ ਵੀਹ ਇੱਕੀ। ਸਾਲਾ ਦੀ। ਤੇ ਛੋਟੀ ਵੀ ਹੈਗੀ ਸੀ ਅੱਠਾਰਾ ਅਹ। ਉਨੀਆ ਉਨੀ ਵੀਹ ਸਾਲਾ ਦੀ ਹੈਗੀ ਸੀ ਉਹ ਵੀ।
ਅੱਛਾ ਅੱਛਾ। ਮੈਂ ਲੱਗਦਾ ਮੈਂ ਤੁਹਾਨੂੰ ਪਹਿਚਾਣ ਲਿਆ? ਸਿਕੋਣੋ।
ਕੌਣ ਆ ਦੱਸੋ?
ਦੱਸਾਂਗੇ ਬਾਅਦ ਚ ਫੇਰ ਦੱਸਾਂਗੇ?
ਅੱਛਾ।
ਹਾਂਜੀ।
ਹਾਂ ਤੇ ਇਸ ਕਰਕੇ ਘਰ ਵੀ ਅੱਛੇ ਮਿਲ ਰਹੇ ਸੀ। ਸਾਨੂੰ ਜਵਾਏ ਵੀ ਬਹੁਤ ਅੱਛੇ ਮਿਲ ਗਏ ਸਾਨੂੰ। ਇਸ ਕਰਕੇ ਸਾਨੂੰ ਕੋਈ ਦਿੱਕਤ ਨੀ ਸਾਡੀ ਬੇਟੀ। ਬੇਟੀਆਂ ਨੂੰ ਕੋਈ ਦਿੱਕਤ? ਨਹੀਂ ਸ਼ੁਕਰ ਏ ਮਹਾਰਾਜ ਦਾ ਬਸ ਮੈਨੂੰ ਇਹਨਾ ਵੱਲੋਂ ਸਕੂਨ। ਦੋਨਾਂ ਕੁੜੀਆਂ ਵੱਲੋਂ ਬਹੁਤ। ਉਹਨੇ ਮੇਰੀ ਯਾਦ।
ਸਹੀ ਹੈ ਸਹੀ ਹੈ।
ਕਿਉਂਕਿ ਦੇਖੋ ਹਾਂ ਤੀਨ ਖਾਨ ਵਾਲੇ ਦੋਵਾਂ ਚੌ। ਕੋਈ ਵੀ ਨੀ ਹੈਗਾ। ਹੈਗਾ ਨਾ। ਮੀਟ, ਸ਼ਰਾਬ, ਅੰਡਾ ਕੁਛ ਨਹੀਂ ਵੱਡਾ ਤੇ ਅੰਮ੍ਰਿਤ। ਧਾਰੀ ਹੈ ਕੁੜੀ ਵੀ। ਹੂੰ ਜਵਾਈ ਵੀ।
ਸਹੀ ਹੈ।
ਬਸ ਜੀ ਬਸ ਹੋਰ ਕੁਛ ਨਹੀਂ ਚਾਹੀਦਾ ਜ਼ਿੰਦਗੀ ਚ ਇਹੀ ਚਾਹੀਦਾ ਹੈ। ਕਿ ਬੱਚੇ ਖੁਸ਼ ਰਹਿਣ ਦੋਨੋਂ ਚਾਰੋ ਬੱਚੇ ਖੁਸ਼? ਨੇ ਮੇਰੇ।
ਸਹੀ ਹੈ ਬਹੁਤ ਵਧੀਆ।
ਹਾਂਜੀ ਹੋਰ ਸੁਣਾਓ? ਮੰਮੀ ਮੰਮੀ ਠੀਕ ਨੇ ਤੁਹਾਡੇ?
ਹਾਂਜੀ ਹਾਂਜੀ ਸਭ ਵਧੀਆ। ਮੰਮੀ ਵੀ ਠੀਕ ਨੇ ਸਭ ਵਧੀਆ ਸਾਡੇ ਮੁੱਹਲੇ ਚ ਕੋਈ ਲੜਾਈ ਹੋ ਗਈ ਹੈ ਪਤਾ ਨੀ ਕਿਹਦੀ ਕਿਹਦੀ ਸਾਡੀ ਸਰਦਾਰੀ ਹੈ ਕੋਈ ਤੇ ਉਹ ਸਾਰੇ ਗਏ ਦੇ ਨੇ ਮੇਰੇ ਘਰਵਾਲਾ ਗਏਦੇ ਨੇ ਮੇਰੇ ਚਾਚਾ ਸੁਹਰਾ ਮਾਸੀ ਸਭ ਗਏਦੇ ਨੇ।
ਪਤਾ ਨਹੀਂ ਕਿਉਂ ਲੜਾਈ ਹੋਈ ਹ ਪਤਾ ਲੱਗਿ
ਚਲੋ ਚਲੋ
ਘਰ ਦੇ ਕੋਲ ਲੜਾਈਆਂ ਕਰਦਾ ਚਲੋ ਮੈਂ ਕਰਨੀ ਆ ਤੁਹਾਨੂੰ ਫੋਨ ਠੀਕ ਹ-ਓਕੇ ਜੀ ਸਤਿ ਸ਼੍ਰੀ ਅਕਾਲ